ਹਾਂਜੀ ਕੌਣ?
ਹਾਂਜੀ ਭੈਣਜੀ ਸਤਿ ਸ਼੍ਰੀ ਕਾਲ ਕੀ ਗੱਲ ਪਚਾਣਿਆ ਨਈ?
ਨਈ-ਨਈ ਪਹਿਚਾਣ ਲਿਆ ਸਾਸਰੀ ਕਾਲ।
ਹੋਰ ਕੀ ਕਰਦੇ ਸੀ?
ਬਸ ਕੁਛ ਨਈ ਵਿਹਲੀ ਬੈਠੀ ਹੋਈ ਸੀ।
ਵੇਹਲੇ ਤੁਸੀਂ ਕਿਵੇਂ ਵੇਹਲੇ ਹੋ ਗਏ ਅੱਜ ਤੁਸੀਂ ਤਾਂ ਆਪੇ ਜਦੋਂ ਫੋਨ ਕਰੋ ਤੁਸੀਂ ਕਹਿੰਦੇ ਹੋ ਟੈਮ ਈ ਨੀ ਮਿਲਦਾ ਟੈਮ ਈ ਨੀ ਮਿਲਦਾ ਐ ਸਾਰਾ ਦਿਨ ਕੰਮ ਚ ਈ ਨਿਕਲ ਜਾਂਦਾ। ਅੱਜ ਕਿਵੇਂ ਵੇਹਲੇ ਹੋ ਗਏ ਓ?
ਬਸ ਕੰਮ ਨਿਪਟੇ ਲਿਆ ਜ਼ਿਆਦਾ ਜਲਦੀ ਹੋ ਗਿਆ।
ਹੁੰਦੇ ਨੇ ਹੋਰ ਕੀ ਏ ਬੰਦਾ ਰੋਜ਼ ਈ ਕੰਮ ਕਰ। ਕਰਕੇ ਬੋਰ ਵੀ ਤੇ ਹੋ ਜਾਂਦੇ। ਬੰਦਾ ਕਹਿੰਦਾ ਛੋੜੋ ਪਰਾ। ਕੱਲ ਕਰ ਲਾ ਹੁਣ ਨੀ ਅੱਜ ਹੁਣ ਅੱਜ ਵਾਸਤੇ ਬਸ। ਅੱਜ ਦਾ ਦਿਨ ਏਨਾ ਛੋੜ੍ਹੋ। ਇਹ ਵੀ ਹੋ ਜਾਂਦਾ ਨਾ। ਸਾਡੇ ਤੇ ਭੈਣ ਜੀ ਉਹੀ ਕੰਮ ਨੇ ਰੋ ਰੋਜ਼ ਦੇ ਅਸੀਂ, ਤੇ ਬੋਰ ਹੋ ਕੇ ਵੀ ਕਰਨੇ ਪੈਣਗੇ ਸਾਨੂੰ ਤੇ ਕੰਮ। ਹਾਂ ਸਾਡਾ ਮਨ ਹੋਏ ਤੇ ਚਾਹੇ ਨਾ ਹੋਏ ਅਸੀਂ ਤੇ, ਕਰਨੇ ਨੇ ਕੰਮ ਆਪਣੇ ਸਾਡੀ ਤੇ ਡਿਊਟੀ ਬੜੀ ਸਖਤ ਸੱਤੋਂ ਦੇ ਸੱਤੋਂ ਦਿਨ ਚੌਵੀ ਘੰਟੇ। ਬਾਰਾਂ ਮਹੀਨੇ।
ਅਸੀਂ ਹੁਣ ਦੇਖੋ ਬੱਚੇ ਬੱਚਿਆਂ ਦੀ ਛੁੱਟੀ ਹੋ ਜਾਂਦੀ ਐ ਐਤਵਾਰ ਦੀ। ਹਸਬੈਂਡ ਦੀ ਹੋ ਜਾਂਦੀ ਛੁੱਟੀ ਇਤਵਾਰ ਦੀ ਸਾਡੀ ਛੁੱਟੀ ਹੈ, ਪਰ ਸਾਨੂੰ ਛੁੱਟੀ ਤੇ ਮਿਲਦੀ ਨਹੀਂ।
ਮੈਨੂੰ, ਮਿਲੀ ਦੀ ਐ ਸਾਰੇ ਕਹਿੰਨੀ ਤੇ ਪਈ ਆਂ, ਸੱਤੋਂ -ਸੱਤੋਂ ਦਿਨ ਵਾਸਤੇ ਇਹਨਾਂ ਨੂੰ ਮਿਲੀ ਦੀ ਹੈ, ਸਭ ਕੁਛ, ਰੋਟੀ ਵੀ ਮਿਲੇਗੀ ਇਹਨਾਂ ਨੂੰ ਟਾਈਮ ਨਾਲ, ਕੱਪੜੇ ਵੀ ਮਿਲਣਗੇ ਧੁੱਪੇ ਹੋਏ।
ਜਦੋਂ, ਅਸੀਂ ਕਹਿੰਦੇ, ਹਾਂ ਨਾ ਛੁੱਟੀ ਛੁੱਟੀ ਹੈ, ਬੱਚੇ ਛੁੱਟੀ ਏ, ਉਲਟਾ ਛੁੱਟੀ ਵਾਲੇ ਦਿਨ ਨਹੀਂ, ਸਾਰਾ ਦਿਨ ਅਸੀਂ ਫੱਸੇ ਰਹਿੰਦੇ ਹਾਂ।
ਹਾਂਜੀ- ਹਾਂਜੀ, ਆਹ ਤੇ ਹੈ ਹੀ ਆ, ਸੰਡੇ ਨੂੰ ਤੇ ਸਗੋਂ ਫਰਮਾਇਸ਼ਾਂ ਹੁੰਦੀਆਂ ਨੇ, ਉਹਨਾਂ ਦੀਆਂ ਏ ਬਣਾ ਲਉ। ਇਹ ਕਰ ਲਉ। ਚਲੋ ਉਹੀ ਸਾਰਾ ਦਿਨ ਹੀ ਲੱਗੇ ਰਹੋ, ਸੰਡੇ ਤੇ ਸਾਡਾ ਸਾਰਾ ਬਿਜੀ ਹੁੰਦਾ, ਜ਼ਿਆਦਾ ਬਿਜੀ ਹੁੰਦਾ।
ਅੱਗੇ- ਪਿੱਛੇ ਤੇ, ਅਸੀਂ ਕਹਿ ਦਾਂਗੇ ਨਾ ਚਲ ਪੂਲ ਪਨੀਲ ਸਵੇਰੇ ਨਾਸ਼ਤੇ ਚ ਪਨੀਰ ਦੀ ਭੁਰਜੀ ਬਣਾ ਲਈ, ਚਲੋ ਆਲੂ ਤੜਕ ਲਏ, ਬਸ ਐ ਲੇਕਿਨ ਇਤਵਾਰ ਨੂੰ, ਤੇ ਸਪੈਸ਼ਲ ਚਾਹੀਦਾ ਨਾ ਇਹਨਾਂ ਨੂੰ
ਹਾਂ ਉਹ ਤੇ ਹੈ ਈ ਏ, ਸੰਡੇ ਨੂੰ ਤੇ ਫੇਰ ਕਹਿੰਦੇ ਨੇ, ਸਪੈਸ਼ਲ ਟ੍ਰੀਟਮੈਂਟ ਦਿਓ ਇਹਨਾਂ ਨੂੰ। ਛੇ ਦਿਨ ਅਸੀਂ ਕੰਮ ਤੇ ਗਏ ਹਾਂ, ਹੁਣ ਅੱਜ ਸਕੂਲ ਬੱਚਿਆਂ ਦੀ ਛੁੱਟੀ, ਆਦਮੀਆਂ ਦੀ ਫੈਕਟਰੀਆਂ ਤੋਂ ਛੁੱਟੀਆਂ, ਤੇ ਫਿਰ ਘਰ ਸਾਡੀ, ਡਿਊਟੀ ਵੱਧ ਜਾਂਦੀ ਹੈ, ਹੋਰ ਕੀ ਹੈ, ਇਹ ਤੇ ਹੈ ਈ ਹੈ।
ਹੁਣ, ਪਹਿਲੇ ਉਹ ਸਿੰਪਲ ਖਾਣਾ ਵੀ ਨਹੀਂ ਖਾਂਦੇ, ਕਹਾਂਗੀ ਬ੍ਰੈਡ -ਪਕੌੜੇ ਬਣਾ ਲਈਏ, ਇਹ ਤੇ ਆਸਾਨ ਜੇ ਨੇ ਤੇ ਸਵਾਦ ਨੀ ਲੱਗਦੇ। ਫਿਰ ਕਹਿਣਗੇ, ਆਲੂ ਭਰ ਕੇ, ਬ੍ਰੈਡ ਤੇ ਲਗਾ ਕੇ, ਉਹ ਆਲੂਆਂ ਨੂੰ ਵੀ ਤੜਕਾ ਲਗਾਉ।
ਅੱਛਾ।
ਫਿਰ, ਉਹ ਮਿਸ ਭਰ ਕੇ ਬਰੈੱਡ 'ਚ ਫਿਰ ਵੇਸਣ ਘੋਲ ਕੇ, ਉਹ ਵੇਸਣ ਵਾਲੇ ਉਹ ਤਲੇ ਨੇ, ਜੋ ਬਾਜ਼ਾਰ 'ਚ, ਨਹੀਂ ਮਿਲਦੇ
ਆਹੋ ਉਹੀ ਨਾ, ਬੱਚੇ ਸਵਾਦ ਭਾਲਦੇ ਨੇ ਨਾ, ਵਿਹਲੇ ਬੈਠੇ ਹੋਏ, ਇਹਨਾਂ ਨੇ ਤੇ ਔਡਰ ਦੇਣਾ ਇਹ ਨੀ ਦੇਖ ਇਹ ਅਸੀਂ ਕਰਨਾ ਪੂਰਾ, ਸਾਡਾ ਤੇ ਕੰਮ ਏ, ਇਹਨਾਂ ਦੇ ਔਡਰ ਪੂਰੇ ਕਰਨੇ।
ਆਪਾ ਵੀ, ਫੇਰ ਖਾ ਲੈਂਦੇ ਨਾ ਸਵਾਦ ਨਾਲ, ਬ੍ਰੈਡ ਪਕੌੜੇ ਸਿੰਪਲ ਖਾਂਦੇ ਨੀ ਹੈ।
ਅੱਛਾ- ਅੱਛਾ, ਚਲੋ ਜਿਵੇਂ ਖਾ ਲੈਂਦੇ ਨੇ, ਫਿਰ ਉਵੇਂ ਬਨਾ ਲਉ, ਫਿਰ ਸਹੀ ਰਹਿੰਦਾ ਨਾ। ਐ ਹੋ ਜਾਂਦਾ ਕਿ, ਚਲੋ ਪਰਿਵਾਰ ਨਾਲ ਬੈਠ ਖਾ ਇਕੱਠਾ ਖਾ ਲਿਆ, ਬਸ ਖੁਸ਼ ਹੋ ਗਏ ਨਾਸ਼ਤਾ ਕਰ ਲਿਆ ਵੇ, ਇਹ ਤੇ ਹੈ ਈ ਏ। ਹਾਂ, ਫਿਰ ਸੰਡੇ ਨੂੰ ਘੁੰਮਣ ਵੀ, ਚੱਲੇ ਜਾਂਦੇ ਹੋ, ਕਿਧਰੇ ਜਾ ਗੁਰਦੁਆਰੇ, ਕਿਧਰੇ ਯਾ ਘਰ ਹੀ ਰਹਿੰਦੇ ਨੇ ਸਾਰਾ ਦਿਨ?
ਹਾਂਜੀ, ਸੰਡੇ ਨੂੰ ਸ਼ਾਮੀ, ਜਿਸ ਤਰ੍ਹਾਂ ਅਗਰ, ਅਗਲੇ ਨੇ ਕੰਮ ਚਲਾਇਆ ਦਾ, ਲੇਟ ਆਏ ਨੇ ਛੇ ਸੱਤ ਵਜੇ, ਫਿਰ ਤਾਂ ਦੇਖੋ ਭੈਣ ਜੀ ਅਸੀਂ ਜਾਂਦੇ ਨਹੀਂ।
ਅੱਛਾ, ਹਾਂ ਫਿਰ ਕੀ, ਜਾ ਪਾਉਗੇ।
ਅਗਰ ਦੋ, ਤਿੰਨ ਵਜੇ ਘਰ ਆ ਜਾਂਦੇ ਨੇ, ਚਲੋ ਮੂਡ ਬਣ ਗਿਆ, ਸਾਡਾ ਵੀ ਚਲੋ ਬਾਜ਼ਾਰ ਫਿਰ, ਗੁਰਦੁਆਰੇ ਮੱਥਾ ਟੇਕ ਆਏ, ਲੰਗਰ ਵਗੈਰਾ ਤੇ ਖਾਂਦੇ ਨਹੀਂ। ਥੋੜ੍ਹਾ ਬਹੁਤ ਚਲੋ ਛੱਕ ਲਿਆ, ਫਿਰ ਉਸ ਤੋਂ ਬਾਅਦ ਬੱਚੇ ਹੁੰਦੇ ਨੇ ਨਾਲ, ਕਹਿਣਗੇ ਮੰਮੀ, ਸਾਨੂੰ ਘੁੰਮਾ ਦਿਉ ਇੱਧਰ। ਫਿਰ ਬੱਚੇ ਨੇ ਪੀਜ਼ਾ ਖਾਇਆ, ਜਾਂ ਫਿਰ ਆਈਸ ਕਰੀਮ ਲੈ ਲਈ, ਸ਼ੇਕ ਪੀ ਲਿਆ। ਥੋੜ੍ਹਾ ਬਹੁਤ, ਘੁੰਮ ਫਿਰ ਕੇ, ਹਾਂਜੀ।
ਚਲੋ ਵਧੀਆ ਵੇ ਜੀ, ਫੈਮਲੀ ਨਾਲ ਇੱਕ ਬਾਹਰ ਵੀ ਜਾਣਾ ਚਾਹੀਦਾ, ਦੇਖੋ ਇਕੱਠੇ। ਸਾਰਾ ਘਰ ਤੇ ਅਸੀਂ ਇਕੱਠੇ ਹੁੰਦੇ ਹੀ ਹਾਂ, ਚਲੋ ਬਾਹਰ ਜਾਂਦੇ ਹਾਂ, ਥੋੜਾ ਇੰਜੋਏ ਹੋ ਜਾਂਦਾ। ਥੋੜਾ, ਅੱਛਾ ਗੱਲ ਹੁੰਦੀ ਹੈ, ਚਲੋ ਇਕੱਠੇ ਗਏ ਆ, ਕਿਧਰੇ ਫੈਮਿਲੀ ਨਾਲ।
ਹੁਣ, ਬੱਚੇ ਛੋਟੇ ਨੇ ਦੇਖੋ ਹੁਣ ਛੋਟੇ ਬੱਚੇ ਤਕਣ ਈ ਏ ਐਸ਼, ਬੱਚੇ ਘੁੰਮ ਲੈਣ ਤੇ, ਘੁੰਮ ਲੈਣ, ਫਿਰ ਵੱਡੇ ਹੋ ਜਾਣੇ ਨੇ ਫਿਰ, ਆਪਣੇ -ਆਪਣੇ ਚ ਬੱਚੇ ਮਸਤ ਹੋ ਜਾਂਦੇ ਨੇ ਦੋਸਤਾਂ ਨਾਲ, ਫਿਰ ਮਾਂ -ਪਿਓ ਨਾਲ ਕੋਣ ਜਾਂਦਾ ਬਾਜ਼ਾਰ?
ਫੇਰ ਤੇ, ਆਪਣੇ ਦੋਸਤਾਂ ਨਾਲ ਈ ਜਾਣਗੇ ਜੀ, ਫੇਰ ਤੇ ਫਿਰ ਤੇ, ਆਪ ਈ ਐ, ਮੀਆਂ -ਬੀਬੀ ਚੱਲੋ ਚੁੱਕੋ, ਬਾਈਕ ਚੁੱਕੋ, ਯਾ ਤੇ ਚੱਲੋ ਆਪ ਹੀ ਚੱਲੇ ਜਾਉ। ਬੱਚੇ ਤੇ ਫੇਰ, ਆਪਣੇ ਚ ਮਸਤ ਹੋ ਜਾਂਦੇ ਨੇ, ਫੇਰ ਤੇ ਕਹਿਣਗੇ, ਤੁਸੀਂ ਨਹੀਂ, ਜਾਣਾ ਸਾਡੇ ਨਾਲ, ਸਾਡੇ ਮਜ਼ਾ ਖ਼ਰਾਬ ਹੋ ਜੇਗਾ। ਅਸੀ ਆਪ ਇੰਜੋਏ ਨੀ ਕਰ ਪਾਵਾਂਗੇ
ਸਾਡੇ ਹੁਣ ਸਾਡੇ ਤੋ ਛੋਟੇ ਨੇ ਨਾ ਬੱਚੇ ਅੇ ਹੁਣ ਚਲੋ ਸਾਡੇ ਕੇਹਣੇ ਤੇ ਚੱਲਦੇ ਪਏ ਨੇ
ਉਈ ਮੈਂ ਕੇਰੀ ਆ ਵੱਡੇ ਹੋਜਾਨ ਗੇ ਫਿਰ ਕਹਿਣਦੀ ਫਿਰ ਅਸੀਂ ਇੰਜੋਏ ਨੀ ਕਰ ਪਾਵਾਂਗੇ ਤੁਹਾਡੇ ਨਾਲ ਤੁਸੀਂ ਆਪਣਾ ਵੱਖਰਾ ਜਾਓ ਅਸੀਂ ਆਪਣਾ ਵੱਖਰਾ ਜਾਵਾਗੇਂ
ਹੁਣ ਅਸੀਂ ਹੁਣ ਅਸੀਂ ਜ਼ਿਆਦਾਤਰ ਨਾ ਪ੍ਰੋਗਰਾਮ ਬਣਾ ਹੀ ਲੈਂਦੇ ਹਾਂ ਸੰਡੇ ਦੇ ਸੰਡੇ ਵੀ ਬੱਚਿਆਂ ਨੂੰ ਵੀ ਹੋ ਜੇਗਾ ਵੀ ਚਲੋ ਸਾਡੇ ਮੰਮੀ ਪਾਪਾ ਲੈ ਕੇ ਜਾਂਦੇ ਨੇ
ਹਾਂਜੀ ਚਲੋ ਜੀ ਅਸੀਂ ਬੱਚਿਆਂ ਨੂੰ ਤਾਂ ਹੋਏ ਨਾ ਹੋਏ ਪਰ ਸਾਨੂੰ ਆਪ ਨੂੰ ਬੜੀ ਤਸੱਲੀ ਹੁੰਦੀਏ ਕਿ ਅਸੀਂ ਬੱਚਿਆਂ ਨਾਲ ਗਏ ਆ ਕਿਧਰੇ ਕਿਉਂਕਿ ਦੇਖੋ ਪਤਾ ਨੀ ਕਿਸ ਟੈਮ ਤੱਕ ਸਾਡੇ ਨਾਲ ਜਾਂਦੇ ਪਏ ਨੇ ਬੱਚੇ ਘੁੰਮਣ ਕਦੋਂ ਏਨਾਂ ਦਾ ਮਾਇੰਡ ਹੋ ਜਾਂਦਾ ਵੀ ਆਪਣੇ ਫਰੈਂਡਸ ਬਾਰੀ ਇੰਜੋਏ ਕਰਨਾ ਪੇਰੈਂਟਸ ਨਾਲ ਨਹੀਂ ਕਰਨਾ ਹੈਗਾ ਆਪਣੀ ਤਸੱਲੀ ਵਾਸਤੇ ਵੀ ਬੱਚਾ ਕਹਿੰਦਾ ਚਲੋ ਜਦੋਂ ਜਦੋਂ ਤੱਕ ਅਸੀਂ ਸਾਨੂੰ ਬੱਚਿਆਂ ਦਾ ਸਾਥ ਮਿਲਦਾ ਕਿਉਂਕਿ ਟਾਈਮ ਏਸਾ ਏ ਅਸੀਂ ਇਹਂ ਨੀ ਕਹਿ ਦਦੇ ਕਿ ਸਾਡੇ ਬੱਚੇ ਨਿਕਲਣਗੇ ਐਵੇਂ ਹੀ ਨਿਕਲਣਗੇ ਸਾਨੂੰ ਪੁੱਛਣਗੀਆਂ ਨੀ ਵੱਡੇ ਹੋ ਜਾਣਗੇ ਤੇ ਪਰ ਜਿਵੇਂ ਟਾਈਮ ਚੱਲ ਰਿਆ ਨਾ ਉਸ ਸਾਬ ਨਾਲ ਨਾ ਥੋੜਾ ਜਆ ਬੰਦਾ ਆਪਣਾ ਮਾਇੰਡ ਸੈਟ ਬਣਾ ਕੇ ਈ ਚੱਲਦਾ ਵੇ ਕਿ ਚਲੋ ਹੋਰਾਂ ਦਾ ਜਿਵੇਂ ਅਸੀਂ ਸੁਣਦੇ ਆ ਫਲਾਣੇ ਦਾ ਮੁੰਡਾ ਪੁੱਛਦਾ ਫਿਰ ਓ ਨਾ ਅਪਨਾ ਮਾਈਂਡ ਸੈਟ ਵੀ ਥੋੜਾ ਜਿਆ ਸਾਨੂੰ ਆਪਣਾ ਧਿਆਬ ਰੱਖਣਾ ਚਾਈਦਾ ਕਿ ਜਦੋਂ ਸਾਡਾ ਟਾਈਮ ਐਵੇਂ ਆਏਗਾ ਕਿ ਅਸੀਂ ਸਾਨੂੰ ਇੱਕੋਦਮ ਸ਼ੌਕ ਨਾ ਲਗੇ ਕਈਆਂ ਨੂੰ ਤਾ ਬੜਾ ਤੱਕਾ ਲੱਗਦਾ ਜੇ ਉਹਨੂੰ ਕੱਲ ਨੀ ਮੈਂ ਦੱਸ ਮੈਂ ਅਸੀਂ ਗਏ ਸਾ ਕੱਲ ਆਪਣੀ ਮਤਲਬ ਸਾਡੀ ਭੂਆ ਜੀ ਹੈਗੇ ਨੇ ਉ ਐਕਸਪਾਇਰ ਹੋ ਗਏ ਸੀ। ਦੇਤਲ ਮਤਲਬ ਫੁਫੜ ਜੀ ਹੁਨ ਉਨਾਂ ਦਾ ਏ ਪਹਿਲਾਂ ਹੀ ਸਿਸਟਮ ਹੈਗਾ ਉਨਾਂ ਦੇ ਚਾਰ ਫਲੋਰ ਹੈਗੇ ਨੇ ਮਤਲਬ ਬਿਲਡਿੰਗ ਉਨਾਂ ਦੀ ਆਪਣੀ ਏ ਮਕਾਨ ਤੇ ਫਸਟ ਫਲੋਰ ਤੇ ਜਿਵੇਂ ਪਾਰਕੀਗ ਥੱਲੇ ਫਿਰ ਸੈਕਿੰਡ ਫਲੋਰ ਤੇ ਓਨਾਂ ਦਾ ਅਲੱਗ ਲੇ ਰਈ ਤੇ ਥਰਡ ਫਲੋਰ ਤੇ ਸਾਡੇ ਭੁਆ ਫੂਫੜ ਜੀ ਅਲੱਗ ਰੇ ਰਹੇ ਨੇ ਤੇ ਇੱਕ ਓਨਾਂ ਦਾ ਬੇਟਾ ਜਿਹੜਾ ਇੱਕ ਵਿਆਯਾ ਦਾ ਵੇ ਇੱਕ ਕੁਵਾਰਾਂ ਵੇ ਤੇ ਓਦੀ ਵੀ ਅੱਦੀ ਉਮਰ ਹੋ ਗਈ ਤੁਸੀਂ ਮੰਨੋਗੇ ਚਾਲੀ ਸਾਲ ਦਾ ਹੋਣ ਵਾਲਾ ਜੀ ਓ ਛੋਟਾ ਵਾਲਾ ਤੇ ਉਹ ਵਿਆ ਹੀ ਨੀ ਕਰਾਂਦਾ ਪਤਾ ਨੀ ਕਿਉਂ ਨੀ ਕਰਾਂਦਾ ਪਿਆ ਕੀ ਚੱਕਰ ਏ ਵੱਡਾ ਜੇੜਾ ਵੇ ਉਹ ਵੀ ਬਾਰ ਈ ਰਿਆਦਾ ਏ
ਪੜ੍ਹਾਈ ਕਰਦਾ ਹੋਣਾ ਨਾ ਅਜੇ
ਪੜ੍ਹਾਈ ਵੀ ਕਰਦਾ ਦੇਖੋ ਉਮਰ ਵੀ ਦੇਖੋ ਉਮਰ ਦੇ ਹਿਸਾਬ ਨਾਲ ਜਿਹੜਾ ਕੰਮ ਹੋਜੇ ਨਾ ਦੇਖੋ ਮਾਂ ਉ ਤੇ ਬਜ਼ੁਰਗ ਹੋ ਜਾਂਦੇ ਨੇ ਉਨਾਂ ਨੂੰ ਹੁੰਦਾ ਕਿ ਘਰ ਚਿੰ ਪਤਾ ਤੇ ਹੈਗੀ ਸੀ ਨਾ ਸਾਡੀ ਭੂਆ ਜੀ ਨੂੰ ਕਿ ਮੇਰੇ ਏ ਪੁੱਤਰ ਦੀ ਵਿਆ ਨੀ ਹੋਏਆ ਜਿੰਮੇਵਾਰੀ ਓਨਾਂ ਨੂੰ ਬੜੀ ਫਿਕਰ ਹੁੰਦੀ ਏ ਮਾਂ ਪਿਓ ਨੂੰ ਵੀ ਚਲੋ ਸਾਰੇ ਬੱਚੇ ਸਾਡੇ ਵੇਆਏ ਜਾਣ ਸਾਡੇ ਹੁੰਦੇ ਹੋਏ ਸੈਟ ਹੋ ਜਾਣ ਪੜ੍ਹਾਈ ਉਨੇ ਬੋਤ ਕੀਤੀ ਦੀ ਏ ਏਨੀ ਪੜ੍ਹਾਈ ਕੀਤੀ ਦੀ ਏ ਤੁਹਾਨੂੰ ਮੈਂ ਦੱਸ ਨੀ ਸਕਦੀ ਪਤਾ ਨੀ ਕਿੇ ਕਿ ਉਹਨੇ ਪੀ ਐਚ ਡੀ ਕੀਤੀ ਹੋਈ ਏ ਘਰ ਬੈਠ ਕੇ ਓ ਔਨਲਾਈਨ ਈ ਦੱਸਦੇ ਪਏ ਸੀ ਫੁੱਫੜ ਜੀ ਯੂ ਐਸ ਏ ਦੀ ਕੰਪਨੀ ਹੈਗੀ ਹੈ ਪਤਾ ਨੀ ਕਿ ੳਹ ਘਰ ਬੇ ਇੱਥੇ ਬੈਠ ਕੇ ਔਨਲਾਈਨ ਕੰਮ ਕਰਦਾ ਵੇ ਪਤਾ ਅੱਜ ਕੱਲ ਇਨਾ ਔਨਲਾਈਨ ਦਾ ਹੋ ਗਿਆ ਵਾ ਨਾ ਸਾਰੇ ਕੰਮ ਹੋਰ ਉਹਨਾਂ ਦੇ ਘਰ ਦੇ ਸਾਰੇ ਬੱਚੇ ਉਹ ਵੱਡੇ ਵਾਲੇ ਬੇਟਾ ਉਹਨਾਂ ਦਾ ਹੈਗਾ ਵੇ ਉਨੇ ਦੋ ਦੋ ਬੇਟੇ ਬੇਟਿਆਂ ਹੈਗੀਆਂ ਨੇ ਵੱਡੀ ਵਾਲੀ ਜਿਹੜੀ ਬੇਟੀ ਹੈ ਉਹ ਕੁ ਦੇਖੋ ਕਰਦੀ ਪੀਏ ਉਹਨੇ ਦੱਸਦੇ ਪੈਸੀ ਕਿ ਉਹ ਸੈਮੀਨਾਰ ਅਟੈਂਡ ਕਰਦੀ ਹੈ ਬੀ ਐੱਸਸੀ ਕਰਕੇ ਪਤਾ ਨੀ ਉਹਨੇ ਕੀ ਕਰਕੇ ਤੇ ਉਥੇ ਹੀ ਸੈਮੀਨਾਰ‌ ਅਟੈਂਡ ਕਰਦੀ ਪੀਏ ਜੋਬ ਕਰਦੀ ਪੀਏ ਛੋਟੀ ਵਾਲੀ ਹਜੇ ਟਵੈਲਥ ਕਰਦੀ ਪਈ ਸੀ। ਤੇ ਮਤਲਬ ਮੈਂ ਸੁਣਦੀ ਪਈ ਸਾਂ ਕਿ ਬੱਚੇ ਕਿੰਨੇ ਐਡਵਾਂਸ ਹੋ ਗਏ ਨੇ ਔਨਲਾਈਨ ਕਲਾਸਿਸ ਲੈ ਰਹੇ ਨੇ ਜੋ ਮਤਲਬ ਉਹਨਾਂ ਦਾ ਜੋ ਟਾਈਮ ਪੀਰੀਅਡ ਹੋ ਜਾਂ ਦੋ ਸਾਲ ਦੇ ਉਹਦੇ ਚ ਉਹਦੇ ਚ ਇੰਟਰਨਸ਼ਿਪ ਕਰ ਰਹੇ ਨੇ ਉਹ ਜਿਹੜੇ ਆ ਸਾਡੀ ਬੂਆ ਦੀ ਕੁੜੀ ਹੈਗੀ ਉੱਥੇ ਹੀ ਵਿਆਹੀ ਦੀ ਹੈ ਉਹਦੀ ਕੁੜੀ ਵੀ ਉੱਥੇ ਹੀ ਰਹਿੰਦੀ ਪਈ ਹੈ। ਉਹ ਵੀ ਇੰਟਰਨਸ਼ਿਪ ਕਰ ਰਹੀ ਹੈ। ਉਹਨਾਂ ਨੇ ਕੋ ਐਮ ਬੀ ਏ ਕਰ ਲੈਣੀ ਹੈ ਪਤਾ ਇੰਨੇ ਬੱਚੇ ਫਾਸਟ ਹੋ ਗੇ ਦੇ ਨੇ ਨਾ ਤੁਸੀਂ ਮੰਨੋਗੇ ਔਰ ਜੋਬ ਕਰ ਰਹੇ ਨੇ ਘਰ ਔਨਲਾਈਨ ਵਰਕ ਹੋ ਰਿਹਾ ਵੇ ਘਰ ਬੈਠੇ ਹੀ ਉਹ ਪਤਾ ਨੀ ਕਿੰਨੇ ਕਮਾ ਰਹੇ ਨੇ ਉਹਨਾਂ ਨੂੰ ਬਾਹਰ ਵੀ ਨੀ ਜਾਣਾ ਪੈ ਰਿਹਾ ਐਸਾ ਐਸਾ ਹਿਸਾਬ ਕਿਤਾਬ ਬਣ ਗਿਆ ਅੱਜ
ਹੁਣ ਸਾਡੇ ਭੈਣ ਜੀ ਵੀ ਹੈਗੀ ਏ ਓਨਾਂ ਦੇ ਬੇਟੇ ਨੇ ਵੀ ਬੀਟੈਕ ਕੀਤੀ ਹੋਈ ਏ
ਹਾਂਜੀ, ਹਾਂਜੀ
ਪਹਿਲੇ ਤਾਂ ਜੋਬ ਬਾਹਰ ਕਰਦਾ ਸੀ ਹੁਣ ਘਰ ਬੈਠੇ ਔਨਲਾਈਨ ਕੰਮ ਕਰੀ ਜਾਂਦੇ ਕਰੀ ਜਾਂਦਾ ਹੈ ਕਾਰ ਸਾਰੇ ਹੀ ਹੋ ਜਾਂਦਾ ਹੈ।
ਪਰ ਉਹ ਤੇ ਬੜਾ ਅੱਛਾ ਹੈਗਾ ਜੇ ਦੇਖੋ ਇੱਕ ਤਾਂ ਬੱਚਾ ਸਾਡੇ ਅੱਖਾਂ ਦੇ ਸਾਮਣੇ ਰਹਿੰਦਾ ਹੈ ਸਾਨੂੰ ਪਤਾ ਹੈ ਕੀ ਸਾਡਾ ਬੱਚਾ ਸਾਡੇ ਕੋਲ ਬੈਠਾ ਵੇ ਘਰ ਦੀ ਉਹਨੂੰ ਰੋਟੀ ਮਿਲਦੀ ਪਈ ਹੈ ਟੈਮ ਨਾਲ ਸਭ ਕੁੱਛ ਮਿਲਦਾ ਪਿਆ ਨਹੀਂ ਤੇ ਬਾਹਰ ਬੱਚੇ ਚਲੇ ਜਾਂਦੇ ਨੇ ਨਾ ਮਾਂ ਪਿਓ ਨੂੰ ਤੇ ਇ ਚਿ ਮਾਂ ਨੂੰ ਤੇ ਜ਼ਿਆਦਾਤਰ ਏਹ ਚਿੰਤਾ ਲੱਗ ਰਹਿੰਦੀ ਹੈ ਮੇਰਾ ਬੱਚਾ ਪਤਾ ਨੀ ਰੋਟੀ ਖਾਦੀ ਹੈ ਕਿ ਨਹੀਂ ਕੱਪੜੇ ਧੋਣੇ ਬੜੇ ਕੰਮ ਨੇ
ਜਿੱਥੇ ਕੰਪਨੀ ਤੇ ਜੋਬ ਕਰਦਾ ਸੀ ਮੇ ਭੈਣ ਜੀ ਦਾ ਮੁੰਡਾ ਉੱਧਰ ਇਹਨਾਂ ਨੂੰ ਲੰਚ ਮਿਲਦਾ ਸੀ ਬ੍ਰੇਕਫਾਸਟ ਤੇ ਲੰਚ ਇਹਨਾਂ ਨੂੰ ਮਿਲਦਾ ਸੀ।
ਹਾਂਜੀ ਫਿਰ ਵੀ ਨਾ ਮਾਵਾਂ ਨੂੰ ਨੀ ਨਾ ਤਸੱਲੀ ਹੁੰਦੀ ਤੇ ਹੁਣ ਬਲਕਿ ਦੇਖਿਆ ਵੇ ਅਸੀਂ ਹੁਨ ਗਏ ਆ ਜਿੱਥੇਂ ਉਹ ਗਏ ਅਸੀਂ ਤੁਹਾਨੂੰ ਦੱਸਦੀ ਪਈ ਆ ਤੇ ਆਲਮੋਸਟ ਸਾਰੇ ਹੀ ਵਰਕ ਫਰੋਮ ਹੋਮ ਕਰ ਰਹੇ ਨੇ ਸਾਰਾ ਕੰਮ ਹੀ ਔਨਲਾਈਨ ਹੋ ਰਿਹਾ ਅੱਜ ਕੱਲ ਇੰਨੀ ਫਾਸਟ ਚੱਲ ਰਹੀ ਹੈ। ਮੈਂ ਕੇ ਰਹੀ ਹਾਂ ਸਾਡੇ ਟਾਈਮ ਚ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਸੀ। ਹੁਨ ਤੇ ਘਰ ਬੈਠੇ ਹੀ ਸਭ ਕੰਮ ਹੋ ਰਹੇ ਨੇ ਹਰ ਚੀਜ਼ ਔਨਲਾਈਨ ਹੋ ਰਹੀ ਹੈ ਦੇਖਲੋ ਤੁਸੀਂ ਘਰ ਬੈਠੇ ਕੁਛ ਵੀ ਔਡਰ ਕਰ ਲੋ ਤੁਹਾਨੂੰ ਕਾਲੀ ਪੈਂਟ
ਸਭ ਕੁਛ ਹੁਣ ਸਾਡੇ ਬੱਚੇ ਛੋਟੇ ਤੇ ਉਹਨਾਂ ਨੂੰ ਇੰਨੀ ਸਮਝ ਆ ਗਈ ਹੈ ਇਹ ਬਲਿੰਕਕਿਟ ਕਰ ਲੋ ਇਹ ਘਰ ਬੈਠੇ ਸਭ ਮਿੰਟ ਚ ਸਮਾਨ ਆ ਜਾਂਦਾ ਏ
ਮੈਂ ਕੇ ਰਹੀ ਹਾਂ ਬਹੁਤ ਇੰਨੀ ਫਾਸਟ ਲਾਈਫ ਹੋ ਗਈ ਹੈ ਮੈਂ ਸੋਚ ਰਹੀ ਹਾਂ ਅੱਗੇ ਜਾ ਕੇ ਕੀ ਹੋ ਕਿਵੇਂ ਚੱਲੇ ਵੀ ਹੋਰ ਫਾਸਟ ਹੋ ਜਾਏਗੀ ਕਿ ਅਸੀਂ ਇਸ ਹਿਸਾਬ ਨਾਲ ਬੜੇ ਪਿੱਛੇ ਰਹਿ ਗਏ ਹਾ ਨਾ ਅਸੀਂ ਆਪਣਾ ਟਾਈਮ ਸੋਚਨੇ ਹਾਂ ਨਾ ਅਸੀਂ ਸੋਚਦੇ ਹਾਂ ਕਿਹੜੇ ਟਾਈਮ ਚ ਸੀ ਤੇ ਅਸੀਂ ਤੇ ਕੁੱਛ ਕਰਦੇ ਨੀ ਪਏ ਪਰ ਅੱਜ ਕੱਲ ਦੇ ਬੱਚੇ ਪਰ ਬੱਚੇ ਨੂੰ ਆਪਣੀ ਲਾਈਫ ਕਰਨੀ ਹੈ ਨਾ ਤੇ ਉਹਨੂੰ ਆਪਣੇ ਐ ਮਹੌਲ ਦੇ ਹਿਸਾਬ ਨਾਲ ਚੱਲਣਾ ਪਏਗਾ ਮੈਂ ਤੇ ਖੁਦ ਕਹਿੰਦੀ ਆ ਕਿ ਸਾਡੇ ਬੱਚੇ ਤੇ ਹੁਣ ਦੇਖੋ ਵੱਡੇ ਹੋ ਗਏ ਨੇ ਹੁਣ ਤੇ ਉਹ ਆਪਣੇ ਬਿਜ਼ਨਸ ਹੀ ਨੇ ਜੋਬ ਜੁੱਬ ਤੇ ਵਿੱਚ ਹੈ ਨੀ ਬਟ ਹੁਣ ਤੁਹਾਡੇ ਬੱਚੇ ਬੱਚਿਆਂ ਨੇ ਅਗੇ ਲਾਈਫ ਕਰਨੀ ਹੈ ਅਗਰ ਔਨਲਾਈਨ ਸਟੱਡੀ ਵੀ ਕਰਨੀ ਹੈ ਤੇ ਬੜਾ ਉਨਾਂ ਨੂੰ ਕੋ ਬਹੁਤ ਅੱਛਾ ਈ ਗੱਲ ਹੈ, ਆ ਅੱਛੀ ਗੱਲ ਵੀ ਹੈ। ਪਰ ਲਾਈਨ ਆਪਣੀ ਉ ਐਸੀ ਚੁਨਣ ਕਿ ਦੇਖੋ ਉਨਾਂ ਨੂੰ ਲਾਈਫ ਟਾਈਮ ਵਾਸਤੇ ਕੋਈ ਦਿੱਕਤ ਨਾ ਆਏ। ਕਿਉਂਕਿ ਅੱਗੇ ਕੇ ਰਏ ਨੇ ਏ ਆਈ ਦਾ ਜਮਾਨਾ ਆ ਜਾਨਾ ਵੇ ਤੇ ਨਾ ਜੋ ਜੋਬਸ ਹੈਗੀਆਂ ਨੇ ਨਾ ਛੋਟੀਆਂ-ਛੋਟੀਆਂ ਉਹ ਤੇ ਸਬ ਖਤਮ ਹੀ ਹੋ ਜਾਣਗੀਆਂ।
ਹਾਂਜੀ ਏ ਸੁਣਿਆ ਹੈ ਮੈਂ ਵੀ
ਤੇ ਕਹਿ ਰਹੇ ਨੇ ਕਿ ਏ ਆਈ ਦੇ ਸਾਬ ਨਾਲ ਈ ਕਿ ਜੇੜਾ ਕੋਰਸ ਕਰਨਾ ਏ ਨਾ ਉਈ ਕਰਨਾ ਚਾਹੀਦਾ ਏ ਆਈ ਕੀ ਆਪਣੇ ਜੋ ਵੀ ਜੋ ਵੀ ਹੈਗਾ ਹੈ ਸਾਨੂੰ ਤੇ ਇੰਨੀ ਅਜੇ ਨੌਲੇਜ ਨਈ ਹੈਗੀ ਪਰ ਮੈਂ ਤਾਨੂੰ ਕੇ ਰਈ ਤੁਸੀਂ ਆਪਨੇ ਬੱਚਿਆਂ ਨੂੰ ਕਰਾਣਾ ਏ ਨਾ ਕਿ ਸਾਰੀ ਨੌਲੇਜ ਲੈ ਕੇ ਰੱਖਿਆ ਜੇ
ਹਾਂਜੀ, ਨੀਂ ਪੁੱਛਾਂਗੇ ਹਲੇੇ ਹਜੇ ਤੇ ਛੋਟੇ ਨਾ ਮੇਰੇ ਬੱਚੇ
ਜੀ ਉਈ ਮੈਂ ਕੇ ਰਈ ਆਨਾ ਤੁਹਾਡਾ ਤੇ ਸਾਡੇ ਤੇ ਹੁਨ ਵੱਡੇ ਹੋ ਗਏ ਨੇਂ, ਬਿਜਨਸ ਜੁਆਇਨ ਕਰ ਲਿਆ ਉਨਾਂ ਨੇਂ ਪਰ ਤਾਡੇ ਹਜੇ ਮੈਂ ਕਿਯਾ ਤੁਹਾਡਾ ਤੇ ਹਜੇ ਟਾਈਮ ਏ, ਤੁਸੀਂ ਆਪਨਾ ਸਾਬ ਦੇਖ ਕੇ ਸਬ ਨਾਂ ਕੇੜੀ ਲਾਈਨ ਚ ਸਕੋਪ ਹੈਗਾ ਵੇ ਬੱਚੇ ਦਾ ਅੱਗੇ ਉਈ ਕਰਨ ਬੜਾ ਅੱਛਾ ਰਏਗਾ, ਵੈਸੇ ਤੁਆਡਾ ਬਿਜਨਸ ਵੀ ਬੜਾ ਅੱਛਾ ਵੇ ਉ ਕੋਈ ਗੱਲ ਨਈ, ਏਕ ਬੇਟਾ ਚਲੋ ਜੋ ਬਿਜਨਸ ਜੁਆਇਨ ਕਰ ਲਏ ਛੋਟਾ ਵਾਲਾ ਜੇ ਅਗਰ ਨਿਕਲਨਾ ਚਾਏ ਜੋਬ ਲਾਈਨ ਚ ਹਾਂ, ਬਸ ਬੋਤ ਅੱਛੀ ਮੈਂ ਕਿਯਾ ਲਾਈਫ ਹੋ ਜਾਂਦੀ ਏ, ਜੇ ਬੱਚੇ ਸਮਝ ਆਣ ਤੇ। ਹਾਂ
ਹਾਂਜੀ, ਹੋਰ ਸ ਬਸ ਵਦੀਆ ਜੀ, ਚਲੋ ਫਿਰ ਕਰ ਹਾਂਜੀ-ਹਾਂਜੀ ਜ਼ਰੂਰ ਲਗਾਵਾਂਗੇ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।